ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ
ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਹੋਰ ਅੱਜ ਤੁਸੀਂ ਕੀ ਬਣਾਇਆ ਹੈ
ਬਸ ਅਸੀਂ ਅੱਜ ਆਲੂ ਆਲੀ ਰੋਟੀ ਬਣਾਈ ਸੀ
ਅੱਛਾ ਅੱਛਾ ਤੁਹਾਨੂੰ ਵੈਸੇ ਘਰ ਦਾ ਖਾਣਾ ਵਧੀਆ ਲੱਗਦਾ ਜਾਂ ਬਾਹਰ ਦਾ ਵਧੀਆ ਲੱਗਦਾ
ਦੋਨੋ ਹੀ ਇੱਥੇ ਲੱਗਦੇ ਨੇ ਮਤਲਬ ਲਿਮਟਿਡ ਜ਼ਿਆਦਾਤਰ ਦੇਸੀ ਖਾ ਦਾ ਹੀ ਤੁਹਾਨੂੰ ਪਸੰਦ ਲੱਗਦਾ
ਹਾਂਜੀ ਅਸੀਂ ਵੀ ਘਰ ਦਾ ਹੀ ਹੋਰ ਤੁਸੀਂ ਕੀ ਕੀ ਬਣਾ ਲੈਂਦੇ ਹੋ ਵੈਸੇ
ਵੈਸੇ ਬਈ ਮਤਲਬ ਕਿ ਫਾਸਟ ਫੂਡ ਜੀ ਉਹ
ਨਹੀਂ ਘਰ ਵਿੱਚ ਕੁਛ ਮਤਲਬ ਜਿਵੇਂ ਉਹ ਬਣਾ ਡਿਸ਼ ਵਗੈਰਾ ਬਣਾਉਦੇ ਆ
ਹਾਂ
ਤੇ ਮਤਲਬ ਤੁਹਾਨੂੰ ਕੀ ਕੀ ਬਣਾ ਲੈਂਦੇ ਹੋ ਸਬਜ਼ੀਆਂ ਵਗੈਰਾ
ਸਬਜ਼ੀਆਂ ਸਬਜ਼ੀਆਂ ਦਾ ਸਾਗ ਨ ਬਣਾ ਲੈਂਦੀ ਆ ਔਰ ਕੀ ਕਹਿੰਦੇ ਨੇ ਦਾਲਾਂ ਵਗੈਰਾ ਵੀ ਬਾਕੀ ਜਿਵੇਂ ਬੱਚੇ ਬੋਲਣ ਉਵੇਂ ਬਣਾ ਲਈ ਦਾ
ਅੱਛਾ ਮਤਲਬ ਸਭ ਕੁਛ ਬਣਾ ਲੈਂਦੇ ਹੋ ਤੁਸੀਂ ਹਮ
ਹੁਣ ਤੁਸੀਂ
ਹਾਂਜੀ ਮੈਂ ਵੀ ਸਭ ਕੁਛ ਬਣਾ ਲੈਂਦੀ ਹਾਂ ਹੋਰ ਆਲੂ ਦੀ ਰੋਟੀ ਤੁਸੀਂ ਕਿਵੇਂ ਬਣਾਈ ਸੀ ਅੱਜ
ਆਲੂ ਨੂੰ ਉਬਾਲ ਕੇ ਤੇ ਉਹਦੇ ਵਿੱਚ ਪਿਆਜ ਵਗੈਰਾ ਸਾਰਾ ਕੁਛ ਪਾ ਕੇ
ਤੁਸੀਂ ਉਹਦੇ ਚ ਵੈਜ ਜਿਸ ਵੀ ਪਾਲਣਦੇ ਜਿਵੇਂ ਆਲੂ ਦੀ ਰੋਟੀ ਜਿਵੇਂ ਕਈ ਵਾਰ ਬੱਚੇ ਕਹਿਣ ਕੋਰਨ ਵਗੈਰਾ ਸ਼ਿਮਲਾ ਮਿਰਚਾਂ
ਨਹੀਂ ਨਹੀਂ ਮੈਂ ਨਹੀਂ ਪਾਉਂਦੀ ਅਸੀਂ ਸਿਰਫ ਆਲੂ ਪਿਆਜ ਧਨੀਆ ਪਾ ਲਿਆ ਕਸੂਰੀ ਮੇਥੀ ਪਾ ਲਈ ਔਰ ਅਦਰਕ ਵਗੈਰਾ ਸ ਚੀਜ਼ ਪਾ ਲਈ
ਹਮ ਹਮ
ਕੌਲ ਨੁ ਗਹਿਣਾ ਇਹ ਤੇ ਅਸੀਂ ਉਵੇਂ ਜਿਵੇਂ ਕਟਲਸ ਬਣਾਈਏ ਜਾਂ ਹੋਰ ਕੁਛ ਬਣਾਈਏ ਉਹਦੇ ਵਿੱਚ ਪਾ ਦੇਦੇ ਨੇ
ਅੱਛਾ
ਹਮ
ਹਾਂਜੀ ਠੀਕ ਹੈ ਨਾਲੇ ਹੋਰ ਤੇ ਵੈਸੇ-ਵੈਸੇ ਤਾਂ ਬਾਹਰ ਦਾ ਖਾਣਾ ਮੈਨੂੰ ਪਸੰਦ ਹੀ ਨਹੀਂੀ ਹੈਗਾ ਬਿਲਕੁਲ ਵੀ ਕਿਉਂਕਿ ਬਾਦ ਚੀਜ਼ਾਂ ਖਾ ਕੇ ਵੈਸੇ ਵੀ ਬੰਦਾ ਬਿਮਾਰ ਪੈ ਜਾਂਦਾ ਨਾਲੇ ਬੱਚਿਆਂ ਵਾਸਤੇ ਤੇ ਵੀ ਅਨਹੈਲਦੀ ਹੁੰਦੀਆਂ ਨੇ, ਬਸ ਫੂਡ ਵਗੈਰਾ ਵੀ ਨਾਲੇ ਓਇਲ ਪਤਾ ਨੀ ਕਿਹੜੇ ਓਇਲ ਚ ਬਣਾਉਂਦੇ ਨੇ ਉਓਹੀ ਓਇਲ ਯੂਜ ਕਰਦੇ ਨੇ ਉਹ ਕਿੰਨਾ ਟਾਈਮ
ਹਾਂ ਉਹ ਤਾਂ ਗੱਲ ਹੈ ਹੀ ਹੈ
ਹਮ-ਮ ਨਾਲੇ ਕਰ ਤੇ ਅਸੀਂ ਖੁਦ ਬਣਾਉਣਾ ਹੁੰਦਾ ਸਭ ਕੁਛ ਦੇਖ ਕੇ ਕਿ ਅਸੀਂ ਕਿੱਦਾਂ ਬਣਾ ਰਹੇ ਹਾਂ ਨਾਲੇ ਸਭ ਕੁਛ ਅਸੀਂ ਆਪ ਲੈ ਕੇ ਆਉਂਣੇ ਹਾਂ ਮਾਰਕੀਟ ਤੋਂ ਸਾਰਾ ਦੇਖ ਕੇ ਵੀ ਕਿਹੜੀ ਚੀਜ਼ ਹੈਲਦੀ ਹੈ ਕਿਹੜੀ ਚੀਜ਼ ਨਹੀਂ
ਹਾਂ ਉਹ ਤਾਂ ਗੱਲ ਹੈ ਹੀ ਹੈ
ਹਾਂਜੀ ਨਾਲੇ ਬਾਹਰ ਤੇ ਹਰੇਕ ਚੀਜ਼ ਵਿੱਚ ਕੁਛ ਨਾ ਕੁਛ ਮਿਲਾਵਟ ਹੁੰਦੀ ਏ ਵੀ ਕੁਛ ਨਾ ਕੁਛ ਪਾਉਂਦੇ ਹੀ ਨੇ ਘਰ ਵਿੱਚ ਅਸੀਂ ਏ ਆਪਣੇ ਘਰ ਟੀ ਮਸਾਲੇ ਯੂਜ ਕਰਨੇ ਆ ਘਰ ਸਾਰੀ ਚੀਜ਼ਾਂ ਯੂਜ ਕਰਦੇ ਹਾਂ ਮਸਾਲੇ ਵੀ ਆਪਾਂ ਆਪ ਹੀ ਪੀਸ-ਪੀਸ ਕੇ ਰੱਖ ਦੇ ਨੇ ਸੁੱਕੇ ਮਸਾਲੇ ਲਿਆ ਕੇ ਜਿਵੇਂ ਆਪਾਂ ਉਹੀ ਚੀਜ਼ ਯੂਜ ਕਰਦੇਂ ਹਾਂ ਉਹਦੇ ਹੀ ਬਣਾਉਂਦੇ ਹਾਂ ਸਭ ਕੁਛ
ਅੱਛਾ-ਅੱਛਾ
ਹਾਂਜੀ ਹੋਰ ਤੁਹਾਡੇ ਘਰ ਦੇ ਬਾਹਰ ਤੁਹਾਡੇ ਬੱਚੇ ਵਗੈਰਾ ਬਾਹਰ ਦਾ ਹੀ ਖਾਂਦੇ ਨੇ ਜ਼ਿਆਦਾ ਜਾਂ ਘਰ ਦਾ ਖਾਂਦੇ ਨੇ
ਉਹ ਵੀ ਜ਼ਿਆਦਾ ਹੀ ਬਾਹਰ ਦਾ ਹੀ ਵੈਸੇ ਘਰ ਦਾ ਹੀ ਖਾਂਦੇ ਨੇ ਵੈਸੇ ਥੋੜ੍ਹਾ ਬਹੁਤ ਹੀ ਖਾਂਦੇ ਨੇ ਬਾਹਰ ਦਾ
ਹਮ-ਮ-ਮ ਪਤਾ ਕੀ ਹੋ ਜਾਂਦਾ ਉਹ ਬੱਚੇ ਹੁੰਦੇ ਨੇ ਬਾਹਰ ਦਾ ਖਾਣਾ ਪਸੰਦ ਕਰਦੇ ਨੇ ਜ਼ਿਆਦਾ
ਹਮ
ਕਿਉਂਕਿ ਉਹ ਨੇ ਚੀਜ਼ਾਂ ਐਵੇਂ ਜਿਹੀ ਪਾਈ ਹੁੰਦੀਆਂ ਨਾ ਕਿ ਵੀ ਸਾਡਾ ਮਨ ਕਰਦਾ ਉਹ ਖਾਣ ਦਾ ਬਆ ਸਾਨੂੰ ਟਸਟ ਚਲੋ ਵਧੀਆ ਲੱਗਦਾ ਮਸਾਲੇ ਤੇਜ਼ ਹੁੰਦੇ ਨੇ ਵੀ ਸਾਨੂੰ ਅੱਛੇ ਲੱਗਦੇ ਨੇ ਬੱਚਿਆਂ ਨੂੰ ਜ਼ਿਆਦਾ ਅੱਛੀ ਲੱਗਦੀ ਹੈ ਬਾਹਰ ਦੀ ਚੀਜ਼ਾਂ ਵਗੈਰਾ ਖਾਣੀਆਂ ਤੇ ਹੁਣ ਇਹੀ ਤੇ ਇਹੀ ਮਾਰਕੀਟਿੰਗ ਚੱਲੀ ਦੀ ਹੈ ਕੁਛ ਵੀ ਵੀ ਕੁਛ ਵੀ ਵੇ ਕੁਛ ਰਹੇ ਨੇ ਅੱਜ ਕੱਲ੍ਹ ਪਤਾ ਹੀ ਲੱਗ ਰਿਹਾ ਕੀ ਮਿਲਾਵਟ ਤੇ ਕੀ ਸਹੀਏ ਕੀ ਚੀਜ਼ ਗੱਲਾਂ ਤੇ ਇਹ ਪਤਾ ਹੀ ਲੱਗ ਰਿਹਾ
ਅੱਜ ਕੱਲ ਕੰਮ ਹੀ ਸਾਰਾ ਫਾਸਟ ਫੂਡ ਵਗੈਰਾ ਖਾਣ ਪੀਣ ਦਾ ਹੀ ਚੱਲ ਰਿਹਾ ਬਾਕੀ ਸਾਰੇ ਕੰਮ ਤੇ ਖਤਮ
ਹਾਂਜੀ ਨਹੀਂ ਕਈ ਜਗ੍ਹਾ ਤੋਂ ਹਾਂ ਚਲੋ ਅੱਛੀ ਵੀ ਮਿਲਦੀਆਂ ਨੇ ਚੀਜ਼ਾਂ ਕਵਾਲਿਟੀ ਵਾਈਜ਼ ਕਈ ਜਗ੍ਹਾ ਤੋਂ ਅੱ ਵੀ ਮਿਲਦੀਆਂ ਨੇ ਲੇਕਿਨ ਕਈ ਜਗ੍ਹਾ ਤੋਂ ਹੁੰਦੀ ਕਈ ਕਾਰਟ ਵਿੱਚ ਐਵੇਂ ਦੀ ਮਿਲਦੀਆਂ ਨੇ।
ਹਾਂਜੀ, ਹਾਂਜੀ। ਹਾਂ ਕੋਈ ਗੰਦੇ ਗੁੰਦੇ ਤੇਲ ਵਿਚ ਬਣਾਉਂਦੇ ਰਹਿੰਦੇ ਨੇ ਤੇ ਕਈ ਤੇ ਵਧੀਆ ਹੀ ਬਣਾ ਲੈਂਦੇ ਨੇ ਹਾਂਜੀ।
ਕਈ ਵਧੀਆ ਬਣਾਂਦੇ ਨੇ ਜਾਂ ਨੋਨ ਇਚ ਉਨ ਸਾਡੇ ਕੋਈ ਤੇਈ ਉਹਨਾਂ ਕੋਈ, ਕੋਈ ਅੱਛਾ ਹੀ ਬਣਾਂਦਾ, ਵੀ ਵਧੀਆ ਬਣਾਂਦੇ ਨੇ ਕਈ ਲੇਕਿਨ ਕਈ ਬੇਕਾਰ ਬਣਾਂਦੇ ਨੇ ਕਈ ਪਤਾ ਨੀਂ ਕੈਵੇਂ ਕੈਵੇਂ ਬਣਾਉਂਦੇ ਨੇ। ਇੱਕ ਵਾਰੀ ਅਸੀਂ ਗੋਲ ਗੱਪੇ ਖਾਣ ਗਏ ਐਵੇਂ ਈਂ ਤੇ ਮੇਰੀ ਮੰਮਾ ਸੀ ਨਾਲ ਤੇ ਗੋਲ ਕੱਪ ਗੋਲ ਗੱਪੇ ਖਾਣ ਗਏ ਅਸੀਂ ਤੇ ਗੋਲ ਗੱਪੇ ਦਾ ਨਾਂ ਉਹਦੇ ਵਿੱਚ ਮਤਲਬ ਉਸ ਟਾਈਮ ਬਰਸਾਤਾਂ ਦਾ ਮੌਸਮ ਹੈਗਾ ਸੀ। ਤੇ ਉਹਨੇ ਲੈਟ ਲਾਟੂ ਜਿਆ ਲਗਾਇਆ ਦਾ ਸੀ ਭਾਈ ਨੇ ਆਪਣੀ ਰੇਹੜੀ ਤੇ ਈ। ਤੇ ਲੈਟੋ ਚ ਨਾ ਮਤਲਬ ਬੜੀ ਮੱਖੀਆਂ-ਮੱਖੀਆਂ ਆਂਦੀ ਪਿਆਆਂ ਸੀ ਬੜੀ ਜ਼ਿਆਦਾ ਮੱਖੀਆਂ ਜਾਂ ਉਹ ਬਰਸਾਤ ਜਿਵੇਂ ਆਉਂਦੀਆਂ ਨੇ ਤੇ ਨਾ ਉਹਨੇ ਇੱਕ ਦਮ ਪਾਣੀ ਕੱਢਿਆ ਵਿੱਚੋਂ ਦੀ ਪਾਣੀ ਹੋਰ ਮੰਗਿਆ ਜਿਵੇਂ ਮੰਮਾ ਨੇ ਪਾਣੀ ਕੱਢਿਆ ਉਹਦੇ ਵਿੱਚ ਤੇ ਏਡੀ ਇੰਨੀ ਵੱਡੀ ਮਧੂਮੱਖੀ ਮਰੀ ਗਈ ਵਿਚ ਤੇ ਉੱਥੇ ਸਾਡਾ ਮਨ ਹੀ ਖ਼ਰਾਬ ਹੋ ਗਿਆ। ਅਸਤੇ ਖਾਧੇ ਈ ਨੀ ਗੋਲਗੱਪੇ।
ਹਾਂ, ਔਹੀ ਨਾ ਬਸ ਹ ਘਾਰ ਵਾਲੀ ਚੀਜ਼ ਥੋੜੀ ਮਿਲੇਗੀ ਬਾਰ ਵੀ‌।
ਹਾਂਜੀ। ਸੋਰੀ। ਔ ਤੇ ਹੈ ਈ ਏ। ਬਾਰ ਦੀ ਚੀਜ਼ਾਂ ਖਾ ਕੇ ਔਇਲੀ ਖਾ ਕੇ ਵੀ ਕਿੰਨੀ ਤਬੀਅਤ ਖਰਾਬ ਰੈੰਦੀ ਏ ਸਾਰਿਆਂ ਦੀ।
ਹਾਂਜੀ ਹਾਂਜੀ।
ਮੈਨੂੰ ਆਪ ਖਾਂਸੀ ਲੱਗੀ ਦੀਏ ਮੈਂ ਪਰਸੋਂ ਪਈ ਏ ਤੱਲੀਆਂਈ ਚੀਜ਼ਾਂ ਖਾਧੀਐ ਨਾ। ਊਨਦੀ ਵਜੈ ਤੋਂ ਖਾਂਣਸੀ ਲੱਗ ਗੀਏ ਮੈਨੂੰ।
ਹਾਂਜੀ ਹਾਂਜੀ।
ਬਾਰ ਦਾ ਫਰਾਈ ਖਾਧਾ ਸੀ ਬ੍ਰੈਡ ਪਕੌੜੇ ਵਗੈਰਾ ਜਿਵੇਂ ਲੈ ਆਂਦੇ ਨੇ ਘਰ ਦੇ ਤੇ ਔ ਖਾਧਾ ਤੇ ਔਦੇ ਕਾਰਨ ਮੈਨੂੰ ਨਾਲੇ ਈ ਖਾਂਣਸੀ ਲੱਗ
ਬੱਚਿਆਂ ਦੇ ਨਾਲ ਖਾਣਾ ਈ ਪੈਂਦੈ ਹੂਣ ਅਗਰ ਬੱਚੇ ਲੈ ਆਦੇ
ਕਈ ਵਾਰੀ ਜਿਵੇਂ ਸ਼ਾਮ ਦੇ ਟਾਈਮ ਤੇ ਮਨ ਕਰ ਈ ਜਾਂਦੈ ਕੁਛ ਨਾ ਕੁਛ ਖਾਣ ਦਾ ਚਾਹੇ ਆਪਾਂ ਦੁਪੈਰੇ ਵੀ ਰੋਟੀ ਖਾਧੀ ਹੋਈ ਚੰਗੀ ਤਰ੍ਹਾਂ ਤਾਂ ਵੀ ਦੁਪੈਰੇ ਮਤਲਬ ਸ਼ਾਮ ਨੂੰ ਐਦਾਂ ਹੁੰਦੈ ਕੁਛ ਮਿਲ ਜਾਏ
ਹਾਂ ਕੁਛ ਸਪਾਈਸੀ ਕੁਛ ਔਵੇ
ਕੁਛ ਮੇਰੇ ਨਾਲ ਚਾ ਵਗੈਰਾ ਨਾਲ ਯਾ ਕੁਛ ਖਾਣ ਅਸਤੇ ਪਿਨਿਸ ਕਰ ਕੇ। ਦੁਪੈਰੇ ਅਪਾਂ ਬ੍ਰੈਡ ਵਗੈਰਾ ਖਾਧੇ ਸੀ, ਔਦੇ ਕਾਰਨ ਲਾਗ ਗੀ ਥੋਡੀ ਖਾਂਸੀ।
ਅੱਛਾ ਅੱਛਾ।
ਤੇ ਹੁਣ ਜਿਵੇਂ ਸਾਡੇ ਘਾਰ ਵੀ ਬੱਚੇ ਨੇ ਔ ਵੀ ਬਾਰ ਦਾ ਈ ਖਾਣਾ ਪਾਸੰਦ ਕਰਦੇ ਨੇ ਜੈਦਾਤਰ ਪੀਜ਼ਾ, ਮੋਮੋਸ ਵਗੈਰਾ। ਐਹੀ ਸਭ ਚੀਜ਼ਾਂ ਪਸੰਦ ਏ ਮੈਂਨ ਤਾ ਕਿ ਵੀ ਅਪਾਂ ਐਹੀ ਸਭ ਚੀਜ਼ਾਂ ਖਾਣੀਐ ਕਿੱਥੇ ਗਏ ਆ ਪੀਜ਼ਾ ਖਾਣਾ ਹੈ। ਮੋਮੋਸ ਖਾਣੇ ਨੇ ਸਪਰਿੰਗ ਰੋਲ ਖਾਣੇ ਨੇ।
ਹਾਂਜੀ, ਅੱਜ-ਕੱਲ੍ਹ ਬੱਚਿਆਂ ਦੀ ਫਰਮੈਸ਼ ਈ ਏਹੀ ਚੀਜ਼ਾਂ ਦੀ ਏ।
ਹਾਂ ਫੇਰ ਬੱਚ ਬੱਚਿਆਂ ਨੂੰ ਵੀ ਆਪਾਂ ਕਦ ਤੱਕ ਰੋਗ ਰੋਕ ਕਰਨਿਆ
ਹਾਂਜੀ-ਹਾਂਜੀ ਬਾਕੀ ਇਹੀ ਹੋ ਸਕਦਾ ਹੈ ਕਿ ਮ ਜਿਹੜੀ ਵੀ ਚੀਜ਼ ਲਈਏ ਅਸੀਂ ਵਧੀਆ ਦੁਕਾਨ ਤੋਂ ਹੀ ਲਈਏ
ਹਾਂਜੀ ਨਾਲੇ ਅਸੀਂ, ਜਿਹੜੀ ਚੀਜ਼ ਮੰਗਦੇ ਨੇ ਬੱਚੇ ਅਸੀਂ ਘਰ ਵੀ ਬਣਾ ਸਕਦੇ ਹਾਂ ਵੀ ਅਸੀਂ ਉਹੀ ਚੀਜ਼ਾਂ ਘਰ ਬਣਾ ਕੇ ਬੱਚਿਆਂ ਨੂੰ ਖਵਾ ਲਈਏ।
ਹਾਂਜੀ-ਹਾਂਜੀ, ਕੁਝ ਤਾਂ, ਹਾਂ। ਕੁਛ ਤਾਂ ਘਰ ਹੱਦ ਤੱਕ ਬਣਾ ਹੀ ਲਈਦਾ।
ਹਾਂਜੀ ਹਾਂ ਘਰ ਬਣ ਜਾਂਦਾ।
ਹਾਂ ਜਿਵੇਂ ਗ੍ਰਿਲਡ ਸੈਂਡਵਿਚ ਹੋ ਗਏ ਹੋਰ ਗ੍ਰਿਲਡ ਬਰਗਰ ਹੋ ਗਏ-। ਡੀਨਰ ਦੇ ਵਿੱਚ ਰੱਖ ਕੇ ਬਣ ਹੀ ਜਾਂਦੇ ਨੇ ਹਾਂਜੀ।
ਹੋਰ ਸਹੀ ਹੈ ਨਾਲੇ ਬੱਚੇ ਖੁਸ਼ ਹੋ ਕੇ ਖਾ ਲੈਂਦੇ। ਨੇ ਘਰ ਦੇ ਵੀ ਜਿੱਦਾਂ ਮਰਜੀ ਜਿਵੇਂ ਦੇ ਹਾਂ ਨਾਲੇ ਆਪਾਂ ਆਪਣੀ ਮਰਜੀ ਨਾਲ ਜਿਵੇਂ ਸਪਾਈਸੀਜ ਚਾਹੁੰਦੇ ਹਾਂ ਉਵੇਂ ਦੇ ਸਪਾਈਸਿਜ ਪਾ ਸਕਦੇ ਹਾਂ।
ਹਾਂਜੀ-ਹਾਂਜੀ, ਜੋ ਜੋ ਚੀਜ਼ਾਂ ਅਸੀਂ ਬਣਾ ਸਕਦੇ, ਹਾਂ ਉਹ ਤੇ ਜ਼ਿਆਦਾਤਰ ਮੈਂ ਘਰ ਹੀ ਬਣਾ ਲੈਂਦੀ -
ਨਾਲੇ ਮੈਂ ਤੇ ਆਪ ਮੈਦੇ ਨੂੰ ਤੇ ਅਵੋਇਡ ਕਰ ਦਿਨੀ ਹਾਂ ਹਮ ਹਮ ਹਾਂਜੀ ਸਹੀਏ ਨਾਲੇ ਮੈ। ਵੀ ਅਵੋਇਡ ਹੋ ਜਾਂਦਾ, ਮੈਂ ਵੀ ਮੈਦੇ ਨੂੰ ਅਵੋਇਡ ਕਰਕੇ ਸੂਜੀ ਦਾ ਸਭ ਕੁੱਝ ਬਣਾਣਾ ਪਸੰਦ ਕਰਨੀ ਹਾਂ ਜਿਵੇਂ ਸੂਜੀ ਸੂਜੀ ਦੀ ਸੂਜੀ ਦਾ ਹੀ ਡੋਸਾ ਬਣਾ ਉਹ ਬਣਾ ਤਾ ਕੀ ਕਹਿੰਦੇ ਡੋਸਾ ਕਹਿ ਰਹੀ ਢੋਕਲਾ। ਹੂੰ ਤੇ ਇਡਲੀ ਵਗੈਰਾ ਤੇ ਨਾਲੇ ਸੂਜੀ ਦੇ ਮੋਮੋਸ ਵੀ ਬਣ ਜਾਂਦੇ ਨੇ ਸੂਜੀ ਦੇ ਪਤਾ ਹੀ ਲੱਗਦਾ ਫਰਕ ਹੀ ਨਹੀਂ ਪਤਾ। ਲੱਗਦਾ ਕਿ ਵੀ ਹਾਂ ਵੀ ਸੂਜੀ ਦਾ ਏ ਜਾ ਕੇ ਮੈਦੇ ਦਾ ਏ।
ਅੱਛਾ ਇਹ ਕਿਵੇਂ ਬਣਦੇ ਨੇ ਸੂਜੀ ਦੇ ਮੋਮੋਸ।
ਸੂਜੀ ਜਿਵੇਂ ਆਪਾਂ ਆਟੇ ਨੂੰ ਜਿਵੇਂ ਆਪਾਂ ਆਟੇ ਨੂੰ ਗੁੰਦੇ ਹਾਂ ਓਦਾਂ ਹੀ ਓਦਾਂ ਹੀ ਸੇਮ ਸੂਜੀ ਨੂੰ ਵੀ। ਗੁਨ ਲਓ।
ਅੱਛਾ।
ਹਾਂ ਓਦਾਂ ਹੀ ਸੇਮ ਸੂਜੀ ਨੂੰ ਵੀ ਗੁਨ ਕੇ ਤੇ ਵਿੱਚ ਥੋੜਾ ਨਮਕ ਵਗੈਰਾ ਓਇਲ ਵਗੈਰਾ ਮਿਕਸ ਕਰਕੇ ਤੇ ਫੇਰ ਉਹ ਛੋਟੇ ਛੋਟੇ ਬੌਲ ਪੇਡੇ ਬਣਾ ਲੋ। ਤੇ ਉਹਨੂੰ ਫੇਰ ਵੇਲੋ ਵੇਲ ਕੇ ਫੇਰ ਵਿੱਚ ਥੋੜਾ-ਥੋੜਾ ਸਟੱਫ ਭਰ ਦੋ ਬਸ ਮੋਮੋਸ ਦੀ ਸ਼ੇਪ ਦੇ ਦਿਓ।
ਤੇ ਇਹਦੇ ਵਿੱਚ ਤੁਸੀਂ ਸਟਫਿੰਗ ਕਿਹੜੀ ਚੀਜ਼ ਦੀ ਵਰਤਦੇ ਹੋ।
ਸਟਫਿੰਗ ਕਿਸੇ ਵੀ ਚੀਜ਼ ਦੀ ਭਰ ਲਓ ਜਿਹਦੀ ਤੁਹਾਨੂੰ ਵਧੀਆ ਲੱਗਦੀ ਹੋਏ। ਵੈਸੇ ਤੇ ਅਸੀਂ ਜ਼ਿਆਦਾਤਰ ਜਿਹੜੇ ਕੈਬੇਜ। ਕੈਬੇਜ ਹੋ ਗਈ ਕੈਰਟ ਹੋ ਗ ਜਾਂ ਫਿਰ ਪਨੀਰ ਹੋ ਗਿਆ ਉਹਨਾਂ ਨੂੰ ਥੋੜਾ ਮੈਂ ਕਰਕੇ ਬਰੀਕ ਬਿਲਕੁਲ ਫਾਈਨ ਚੋਕ ਕਰਕੇ ਨਾ ਫਰ ਉਹਦੇ ਵਿੱਚ ਹਾਂਜੀ ਉਹਦੇ ਵਿੱਚ ਮਿਕਸ ਕਰਕੇ ਪਨੀਰ ਵਗੈਰਾ ਵੀ ਪਾਾਲੋ ਵਿੱਚ ਥੋੜਾ ਹੈਲਥੀ ਹੋ ਜਾਂਦਾ ਬੱਚਿਆਂ ਜਿੰਨੀ ਹੋ ਸਕੇ ਉਓਨੀ ਵੈਜ ਪਾਲੋ ਚੋਪ ਕਰਕੇ ਮੇਨਤ ਇਹੀ ਚੀਜ਼ ਏ ਕਿ ਬ ਚ ਵੈ ਜ ਖਾ ਲੈਣ ਕਿਉਂਕਿ ਉਹ ਬਾਹਰੋਂ ਤੇ ਸੂਜੀ ਦਾ ਹੀ ਹੁੰਦਾ ਹੈ। ਤੇ ਸੂਜੀ ਲਾ ਕੇ ਫਿਰ ਅੰਦਰੋਂ ਦੀ ਵੈਜਿਸ ਭ ਭਰ ਲੋ। ਫੇਰ ਉਹਨੂੰ ਸਟੀਮ ਕਰ ਲੋ ਫੇਰ ਮੋਮੋਸ ਬਣ ਜਾਂਦੇ ਨੇ। ਨਾਲੇ ਆਪਾਂ ਚਟਨੀ ਵੀ ਘਰ ਹੀ ਬਣਾਣੇ ਹਾਂ। ਬਾਜ਼ਾਰ ਨਾਲੋਂ ਬਾਜ਼ਾਰ ਵੀ ਪਤਾ ਨੀ ਕਿੱਦਾਂ ਦੀ। ਟਮੈਟੋ ਸਿਰੋਸ ਆਦੀ ਏ ਅਸੀਂ ਤੇ ਘਰ ਹੀ ਬਣਾ
ਆਹ ਤੇ ਬਹੁਤ ਵਧੀਆ ਗੱਲ ਹੈ।
ਪੈਨ ਕੇਕ ਨਾਲ ਲਸਣ ਵਗੈਰਾ ਨਾਲ ਮਿਰਚਾਂ ਥੋੜੀਆਂ ਜਿ ਅਗਰ ਸਪਾਈ
ਹੂੰ ਇਹ ਤਾਂ ਬਹੁਤ ਅੱਛੀ ਆ ਮੈਂ ਵੀ ਟਰਾਈ ਕਰਕੇ ਦੇਖਾਂਗੀ ਇਹ ਵਾਲੇ ਮੋਮੋਜ਼।
ਵੀ ਜ਼ਰੂਰ ਟਰਾਈ ਕਰਨਾ। ਬਾਕੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ।
ਹੋਰ ਚਲੋ ਠੀਕ ਹੈ ਮੈਨੂੰ ਅੱਛਾ ਲੱਗਿਆ ਤੁਹਾਡੇ ਨਾਲ